ਹੈਲੋ, ਹ ਸਤਿ ਸ੍ਰੀ ਅਕਾਲ
ਭੈਣ ਜੀ, ਮੈਂ ਤੁਹਾਡੇ ਸਕੂਲ ਬੱਚੇ ਦੀ ਟੀਚਰ ਗੱਲ ਕਰ ਰਹੀ ਹਾਂ।
ਅੱਛਾ-ਅੱਛਾ, ਹਾਂਜੀ ਮੈਮ ਜੀ ਬੋਲੀ ਏ
ਥੋਡਾ ਬੱਚਾ ਸਕੂਲ ਨੀ ਆ ਰਿਹਾ, ਅੱਜ ਤਿੰਨ-ਚਾਰ ਦਿਨ ਹੋ ਗਏ ਨੇ?
ਉਹ ਅੱਜ-ਕੱਲ ਨਾ ਕੀ ਹੋ ਗਿਆ, ਬਾਰਿਸ਼ ਦਾ ਮੌਸਮ ਬਣਿਆ, ਤੇ ਬੱਚਾ ਬਿਮਾਰ ਬੀਮਾਰ ਹੋਇਆ ਪਿਆ, ਸ਼ਰਦੀ, ਖਾਂਸੀ
ਮੈਡਮ ਇਸ ਤਰਾ ਥੋੜਾ ਨਾ ਚੱਲੇਗਾ, ਥੋਡਾ ਬੱਚਾ ਪਹਿਲੇ ਹੀ ਪੜ੍ਹਾਈ 'ਚ ਕਿੰਨਾ ਵੀਕ ਹੈਗਾ ਐ, ਤੁਸੀਂ ਕਹਿ ਰਹੇ ਹੋ ਬੱਚਾ ਬਾਰਿਸ਼ ਦੇ ਕਾਰਨ ਨੀ ਆ ਰਿਹਾ, ਤੁਹਾਡਾ ਮੁੰਡਾ ਸਾਰਾ ਦਿਨ ਤਾਂ ਗਲੀ ਚ ਖੇਲਦਾ ਰਹਿੰਦਾ ਐ।
ਤਾਂ ਹੀ ਮੈਂ ਜਦੋਂ ਇਹ ਆਦਾ ਐ ਨਾ ਇਹਦੇ ਸੂਜ ਦੇ ਚ ਖੂਬ ਮਿੱਟੀ ਲੱਗੀ ਰਹਿੰਦੀ ਏ
ਤੇ ਇਸ ਤਰਾ ਥੋੜ੍ਹੀ ਨਾ ਹੋਏਗਾ, ਹੁਣ ਤੁਸੀਂ ਫੇਰ ਬੱਚਾ ਪੜ੍ਹਾਈ ਨਹੀਂ ਕਰਦਾ, ਫਿਰ ਤੁਸੀਂ ਸਾਡੇ ਪਿਛੇ ਪੈ ਜਾਂਦੇ ਹੋ ਸਾਡੇ ਬੱਚੇ ਦੇ ਨੰਬਰ ਨੰਬਰ ਘੱਟ ਆ ਰਹੇ ਨੇ। ਫਲਾਨਾ ਹੋਇਆ ਟਿਮਕਾ ਹੋਇਆ, ਜੇ ਤੁਸੀਂ ਬੱਚੇ ਦੀ ਬੱਚੇ ਦੀ ਕੇਅਰ ਹੀ ਨਹੀਂ ਕਰ ਰਹੇ ਤੇ ਫੇਰ ਕਿਵੇਂ ਹੋਏਗਾ ਦੱਸੋ? ਤੁਹਾਡਾ ਕੰਮ ਹੈਗਾ ਬੱਚਾ ਇੱਕ ਦਿਨ ਬਿਮਾਰ ਹੋਏਗਾ। ਦੋ ਦਿਨ ਹੋਏਗਾ, ਹੁਣ ਤੁਹਾਡਾ ਬੱਚਾ ਤੁਸੀਂ ਬੱਚਾ ਤੁਹਾਡਾ ਬਿਮਾਰ ਹੈ, ਤੁਸੀਂ ਉਹਨੂੰ ਦਵਾ
ਨਹੀਂ ਮੈਂ ਤੇ ਦਵਾਈ ਦਿੰਦੀ ਪਈ ਆ ਔ ਥੋੜਾ ਅੱਜ ਬੁਖਾਰ ਜ਼ਿਆਦਾ ਤੇਜ਼ ਹੋ ਗਿਆ ਡਾਕ ਡਾਕਟਰ ਨੇ ਦੋ ਤ੍ਰੈ ਦਿਨ ਵਾਸਤੇ ਆਰਾਮ ਬੋਲਿਆ ਐ।
ਉਹ ਚਲੋ ਹੁਣ ਤਾਂ ਬਿਮਾਰ ਹੈਗਾ, ਨਾ ਭੈਣ ਜੀ ਪਿਛਲੇ ਮਹੀਨੇ ਵੀ ਉਹਨੇ ਪੰਜ ਛੇ ਛੁੱਟੀਆਂ ਕੀਤੀਆਂ ਨੇ ਸਕੂਲੇ ਦੀ ਐਵੇਂ ਕਿਸ ਤਰ੍ਹਾਂ ਚੱਲੇਗਾ, ਪੜ੍ਹਾਈ ਚ ਥੋਨੂੰ ਪਤਾ ਥੋੜਾ ਮੁੰਡਾ ਪੜ੍ਹਾਈ ਚ ਕਿੰਨਾ ਕਮਜ਼ੋਰ ਹੈਗਾ। ਬਿਲਕੁਲ ਵੀ ਪੜ੍ਹਾਈ ਨਹੀਂ ਕਰਦਾ, ਮੈਥ ਦਾ ਤੁਸੀਂ ਕਦੀ ਉਹਦੀ ‌ਕੋਪ ਕਾਪੀ ਖੋਲ ਕੇ ਦੇਖੀ ਏ ਕੀ?
ਲੇ ਮੈਂ ਕੋਫੀ ਤੇ ਕੋਪੀ ਤੇ ਧਿਆਨ ਤੇ ਨਹੀਂ ਦਿੱਤਾ, ਲੇਕਿਨ ਘਰ ਉਹਨੂੰ ਮੈਂ ਪੜਾਨੀ ਆ ਬੜਾ ਪਿਆਰ ਨਾਲ ਅੱਛੇ ਤਰੀਕੇ ਨਾਲ ਪੜ੍ਹਦਾ ਐ, ਉਹ
ਉਹ ਇਸ ਤਰ੍ਹਾਂ ਥੋੜ੍ਹਾ ਨਾ ਹੁੰਦਾ ਕੋਈ ਮੈਡਮ, ਵੀ ਦੇਖੋ ਤੁਸੀਂ ਆਪਣਾ ਬੱਚਾ ਥੋੜਾ ਪੜ੍ਹੇਗਾ, ਨੀ ਕਿਸ ਤਰਾਂ ਹੋਏਗਾ। ਤੁਸੀਂ ਖੁਦ ਇੰਨੀ ਫੀਸ ਭਰ ਰੇ ਔ, ਤੁਹਾਡੇ ਹਸਬੈਂਡ ਇੰਨੀ ਮਿਹਨਤ ਕਰ ਰਹੇ ਨੇ ਫੀਸ ਭਰ ਰਹੇ ਨੇ ਤੁਹਾਡਾ ਬੱਚਾ ਪੜ੍ਹਾਈ ਤੇ ਧਿਆਨ ਹੀ ਨੀ ਦੇ ਰਿਹਾ, ਤੁਹਾਡਾ ਕੰਟਰੋਲ ਨੀ ਹੈਗਾ ਤੁਹਾਡੇ ਬੱਚੇ ਤੇ
ਕਿਹੜੇ-ਕਿਹੜੇ ਸਬਜੈਕਟ ਦਾ ਮਤਲਬ ਕਿਹੜੇ ਕਿਹੜੇ ਸਬਜੈਕਟ ਅ ਪੜਾ ਨੇ ਹੇਗੇ।
ਹਰ ਸਬਜੈਕਟ ਵਿੱਚ ਥੋਡਾ ਬੱਚਾ ਪੜ੍ਹਾਈ ਨੀ ਕਰ ਰਿਹਾ, ਹਰ ਸਬਜੈਕਟ ਦੇ ਵਿੱਚ ਬਹੁਤ-ਬਹੁਤ ਹੀ ਵੀਕ ਹੈਗਾ, ਬਿਲਕੁਲ ਮੈਂ ਤੇ ਦੇਖੋ, ਉਹਨੂੰ ਹਲੇ ਤੱਕ ਉਹਨੂੰ ਮਲਟੀ ਐਪਲੀਕੇਸ਼ਨ, ਡੀ ਵਾਇਡ ਕਰ ਰਹੀ ਮੈਂ ਤੈਨੂੰ ਕੰ ਤੁਸੀਂ ਕਿਹਾ ਭੈਣ ਮੈ ਮੈਂ ਟਿਊਸ਼ਨ ਲਗਾ ਦਿੱਤੀ, ਐ ਮੈਂ ਇਹ ਕਰਤਾ ਅਰੇ ਬੈਣ ਜੀ ਟੂਸ਼ਨ ਟਿਊਸ਼ਨ ਲਗਾਣ ਨਾਲ ਸਕੂਲੇ ਭੇਜਣ ਨਾਲ ਥੋੜਾ ਨਾ ਕੁਛ ਹੋਏਗਾ, ਤੁਸੀਂ ਵੀ ਤਾਂ ਥੋੜਾ ਧਿਆਨ ਦਿਓ ਘਰ ਚ
ਹਾਂਜੀ-ਹਾਂਜੀ,
ਪਿਛਲੀ ਵਾਰ ਵੀ ਉਹਦੇ ਪਾਪਾ ਆਏ, ਸਾਨੂੰ ਕਿੰਨਾ ਉਹਦੇ ਪਾਪਾ ਨੂੰ ਸਮਝਾਇਆ ਉਹਦੇ ਪਾਪਾ ਕਹਿੰਦੇ ਅਸੀਂ ਇਤਨੀ ਮਿਹਨਤ ਕਰ ਰੇ ਆ। ਸਾਡਾ ਬੱਚਾ ਫੇਲ ਹੋ ਰਿਹਾ, ਪੜ-ਪੜ ਨਹੀ ਰਿਹਾ ਤੇ ਮੈਂ ਕਿਹਾ ਭਾਈ ਮੈਂ ਕੀ ਕਰਾਂ ਤੁਸੀਂ ਜ ਤੁਸੀਂ ਬੱਚੇ ਹੁਣ ਤੁਸੀਂ ਦੱਸੋ? ਤੁਹਾਡਾ ਬੱਚਾ ਸਕੂਲ ਚ ਚਾਰ ਘੰਟੇ ਹੈਗਾ ਪੰਜ ਘੰਟੇ ਵੇ ਠੀਕ ਹੈ, ਟਿੂਊਸ਼ਨ ਚ ਤੁਹਾਡਾ ਬੱਚੇ ਦੋ ਘੰਟੇ ਤੇ ਹੈਗਾ। ਓਸਤੋਂ ਬਾਅਦ ਤੇ ਬੱਚਾ ਤੁਹਾਡੇ ਘਰ ਚ ਹੈਗਾ ਨਾ ਸਾਰਾ ਦਿਨ ਫੇਰ ਤੁਸੀ ਬੱਚੇ ਨੂੰ ਪੜ੍ਹਾਈ ਕਰਵਾਓ। ਅੱਛੀ ਤਰ੍ਹਾਂ ਬੱਚੇ ਦੀ ਕੰਪਲੇਂਨ ਕਿੰਨੀ ਆ ਰਹੀ ਹੈ। ਔਰ ਸਕੂਲ ਚ ਕਿੰਨੀ ਮਸਤੀ ਕਰ ਐ, ਹਰ ਕਿਸੀ ਬੱਚੇ ਦੇ ਉ ਬੱਚ ਬੱਚੇ ਨੂੰ ਮਾਰ ਰਿਹਾ ਹੈ। ਹਰ ਕਿਸੇ ਬੱਚੇ ਦੀ ਕਾਪੀਆਂ ਫਾੜ ਦਿੰਦਾ ਹੈ। ਭੈਣ ਜੀ ਇੰਨਾ ਅਥਰਾ ਬੱਚਾ ਮੈਂ ਮੈ ਤੇ ਕਦੇ ਦੇਖਿਆ ਨੀ ਅਪਣੇ ਜੀਵਨ ਚ ਤੁਸੀਂ ਪਤਾ ਨੀ ਕੀ ਸਿਖਾਇਆ। ਆਪਣੇ ਬੱਚੇ ਨੂੰ ਮੈਨੂੰ ਤਾਂ ਸਮਝ ਜ ਨੀ ਆ ਰਹੀ। ਪ੍ਰਿੰਸੀਪਲ ਮੈਡਮ ਵੀ ਕੰਪਲੇਂਨ ਕਰ ਰਹੀ ਏ। ਟੀਚਰ ਸਾਰੇ ਪੇਰੈਂਟਸ ਕੰਪਲੇਂਨ ਕਰਦੇ ਨੇ। ਕੱਲ੍ਹ ਦੋ ਪੇਰੈਂਟਸ ਆਏ ਨੇ। ਭੈਣ ਜੀ ਫ ਬੱਚੇ ਨੇ ਸਾਡੀ ਬੱਚੇ ਦੀ ਬੁੱਕ ਫਾੜਤੀ ਏ। ਕੋਈ ਕਹਿੰਦਾ ਸਾਡੇ ਬੱਚੇ ਦੀ ਪੈਨਸਿਲ ਕੋ ਲੈ ਗਿਆ ਘਰ। ਲੈ ਗਿਆ ਕੋਈ ਕਹਿਦਾ। ਸਾਡੇ ਬੱਚੇ ਦੇ ਅੱਖ ਚ ਪੈਨਸਿਲ ਮਾਰਦਾ ਪਿਆ ਐ। ਕੀ ਪਤਾ ਨੀ ਕਿਸਤਰ੍ਹਾ ਦਾ ਬੱਚਾ ਐ ਤੁਹਾਡਾ।
ਮੇਰਾ ਬੱਚਾ ਏਵੇਂ ਜਿਹਾ ਥੋੜ੍ਹੀ ਨਾ ਹੋ ਸਕਦਾ‌ ਐ ਕਿ ਓ ਸਾਰਿਆਂ ਨੂੰ ਇਵੇਂ
ਤਾਂ ਫੇਰ ਤੁਸੀਂ ਆ ਤੁਸੀਂ ਹੈਗਾ ਤੁਹਾਡਾ ਬੱਚਾ ਤੁਸੀਂ ਬੱਚੇ ਤੇ ਧਿਆਨ ਦਿਓ। ਮੈਡਮ ਤੁਹਾਡਾ ਬੱਚਾ ਲਾਡ-ਲਾਡ ਵਿਚ ਵਿਗੜ ਰਿਆ ਹੈਗਾ। ਤੁਸੀ ਥੋੜਾ ਓਦੇ ਤੇ ਕੰਟਰੋਲ ਕਰੋ। ਅਸੀ-ਅਸੀ ਏਹ ਨੀ ਕਹਿੰਦੇ ਸੀ ਬੱਚੇ ਨੂੰ ਤੁਸੀ ਮਾਰੋ। ਤੁਸੀ ਬੱਚੇ ਨੂੰ ਪਿਆਰ-ਪਿਆਰ ਨਾਲ ਉਨੂੰ ਹੈਂਡਲ ਕਰੋ। ਹੁਣ ਅਸੀਂ ਵੀ ਇੱਥੇ ਸਕੂਲੇ ਕਿੰਨੇ ਬੱਚੇ ਹੈਂਡਲ ਕਰਨੇ ਸਾਡੀ ਏਕ ਕਲਾਸ ਵਿੱਚ ਏਕ ਕਲਾਸ ਚ ਚਾਲੀਸ-ਚਾਲੀਸ ਬੱਚੇ ਨੇ। ਤਿੰਨ-ਤਿੰਨ ਸੈਕਸ਼ਨ ਹੈਗੇ ਨੇ। ਅਸੀ ਫਿਰ ਵੀ ਬੱਚੇਆਂ ਨੂੰ ਕੈਵੇ ਕੰ ਟ੍ਰੋਲ ਕਰ ਰਹੇ ਹਾਂ। ਬੱਚਾ ਠੀਕ ਹੈ ਬੱਚੇ ਸਾਰੇ ਹੁੰਦੇ ਨੇ ਕਈ ਬੱਚੇ ਕੀ ਹੁੰਦੇ ਨੇ ਇੰਨਾ ਓਵਰ ਨਹੀਂ ਕਰ ਪਾਂਦੇ। ਇਹ ਕੀ ਕਰਦਾ ਹਰ ਗੱਲ ਚ ਹਰ ਗੱਲ ਚ ਪੰਗੇ ਲੈਣੇ। ਹੁੰਦਾ। ਕੋਈ ਇਕ-ਅੱਧਾ ਬੱਚਾ ਏਹ ਨੀ ਕਿ ਰੇ ਨਹੀਂ ਹੁੰਦਾ। ਪਰ ਏ ਅਪਣੀ ਪੜ੍ਹਾਈ ਤੇ ਵੀ ਧਿਆਨ ਦੇਣ ਅਸੀਂ ਕਹਿੰਨੇ ਚਲੋ ਬੱਚਾ ਮਸਤੀ ਕਰ ਰਿਹਾ। ਬੱਚੇ ਦੀ ਉਮਰ ਏ ਮਸਤੀ ਕਰਨ
ਹੂੰ-ਹੂੰ।
ਗੇਤਾ ਕੌਣ ਮਸਤੀ ਕਰੇਗਾ। ਅਸੀਂ ਏਹ ਵੀ ਏਹ ਵੀ ਅਸੀਂ ਮੰਨ ਰੇਆ। ਪਰ ਬੱਚੇ ਨੂੰ ਪੜ੍ਹਾਈ ਵੀ ਜ਼ਰੂਰੀ ਏ ਨਾ।
ਹਾਂਜੀ-ਹਾਂਜੀ।
ਉਦੇ ਚ ਤਾਂ ਬੜਾ ਐਕਸਪਰਟ ਹੈਗਾ ਐ। ਦੌੜਾ ਲੋ ਐਨਾ ਦੌੜ ਲੇਗਾ-ਐਨਾ ਦੌੜ ਲੇਗਾ ਬਸ ਸ ਨਈ ਕਰੇਗਾ।
ਤੇ ਤੁਸੀ ਡਾਟਿਆ ਕਰੋ ਨਾ। ਤੁਸੀ ਹੁਣ ਮੈਡਮ ਹੋ ਤੇ ਤੁਸੀ ਡਾਟ ਲਾਇਆ ਕਰੋ ਬ
ਡਾਟ ਲਗਾਓ ਤੇ ਫੇਰ ਤੁਹਾਡੀ ਓ ਦਾਦਾ ਜੀ ਆ ਜਾਂਦੇ ਨੇ। ਕੰਪਲੇਂਨ ਕਰਨ ਐਸੇ ਤੁਸੀ ਸਾਡੇ ਬੱਚੇ ਨੂੰ ਕੈਵੇਂ ਮਾਰ ਲਿ ਤਾ ਤੁਸੀ ਸਾਡੇ ਬੱਚੇ ਨੂੰ ਕੈਵੇਂ ਡਾਟ ਲਿੱਤਾ। ਐਵੇਂ ਥੋੜਾ ਨਾ ਹੁੰਦਾ ਹੁਣ ਤੁ
ਦਾਦੇ ਨੇ ਸੇਰ ਤੇ ਕੀ ਹੋਇਆ ਨੇ ਇਹ ਦਾਦੇ ਨੇ ਸਿਰ ਤੇ ਬੜਾ ਚੜਾਇਆ ਹੋਇਆ ਐ।
ਤੇ ਫੇਰ ਐਵੇਂ ਥੋੜ੍ਹੀ ਨਾ ਹੋਏਗਾ। ਤੁਸੀ ਸਿਰ ਤੇ ਚੜਾਇਆ ਆਪਣੇ ਘਰ ਚ ਸਿਰ ਤੇ ਚੜਾਇਆ ਨਾ ਹੁਣ ਅਸੀ ਇੱਥੇ ਥੋੜੀ ਨਾ ਕੁਛ ਕੁਛ ਕਰ ਸਕਨੇ ਹਾਂ ਦੱਸੋ?
ਹਾਂਜੀ।
ਅਗਰ ਤੁਹਾਨੂੰ ਇਸ ਤਰਾਂ ਏਤੁਹਾਡਾ ਬੱਚਾ ਨਹੀਂ ਕੰਟਰੋਲ ਚ ਹੈਗਾ। ਤੁਸੀ ਏਸਨੂੰ ਟਿਊਸ਼ਨ ਚ ਲਗਾ ਦੋ ਕਿੱਥੇ ਟਿਊਸ਼ਨ ਪੜ ਲੇਗਾ।
ਉਦੇ ਦਾਦਾ ਜੀ ਜਦੋਂ ਵੀ ਉਦੇ ਦਾਦਾ ਜੀ ਆਂਦੇ ਨੇ ਕਿ ਥਈ ਜਾਣਗੇ। ਕਾਲੇ ਕੱਪੜੇ ਚ ਇਨੂੰ ਲੈ ਜਾਣਗੇ ਕਾਲੇ ਕੱਪੜੇ ਮੈਂ ਚਲਾਨੀ ਹਾਂ। ਦੇ ਦਾਦੇ ਨੂੰ ਮੈਂ ਬੋਲਣੀ ਆ, ਮੈਂ ਕਿਹਾ ਤੁਸੀਂ ਨਾ ਲੈ ਕੇ ਜਾਓ ਡੈਡੀ ਜੀ। ਕਾਕਾ ਪੜ੍ਹਾਈ ਕਰਨਾ ਹੈ। ਕਹਿੰਦੇ ਪੜ੍ਹਾਈ ਕਰ ਲਏਗਾ-ਪੜ੍ਹਾਈ ਕਰ ਲਏਗਾ।
ਹੂੰ-ਹੂੰ। ਨਹੀਂ ਠੀਕ ਹੈ ਚਲੋ ਠੀਕ ਹੈ ਤੁਹਾਡਾ ਹੁਣ ਤੁਹਾਡਾ ਫੈਮਲੀ ਮੈਟਰ ਹੈ ਹੁਣ ਤੁਹਾਡੇ ਸਸੁਰ ਜੀ ਕੀ ਕਰ ਰਹੇ ਨੇ ਹੁਨ ਸਾ ਇਹ ਬਾਰੇ ਚ ਨਹੀਂ ਪਤਾ ਤੁਹਾਡਾ ਬੱਚਾ ਹੈਗਾ? ਸਾਡਾ ਤੇ ਚੜਦੇ ਚੜਾ। ਇਸ ਤਰ੍ਹਾਂ ਪ੍ਰਪੇਅਰ ਕਰਕੇ ਭੇਜਿਆ ਸਕੂਲ ਵਿੱਚ ਕਿ ਇੱਕ ਪੜ੍ਹਾਈ ਕਰੇ ਬਈ ਪੜ੍ਹਾਈ ਕਰਨਾ ਬਹੁਤ ਜ਼ਰੂਰੀ ਹੈਗਾ। ਬਾਕੀ ਖੇਲ ਕੂਦ ਤੇ ਅੱਛੇ ਕਰ ਲੈਂਦਾ। ਬਾਕੀ ਸਪੋਰਟ ਵਿੱਚ ਤੁਹਾਡਾ ਮੁੰਡਾ ਬੜਾ ਅੱਛਾ ਹੈਗਾ। ਸਪੋਰਟ ਦੇ ਗੇਮਸ ਵਗੈਰਾ ਵਿਚ। ਇਹ ਵੀ ਨੀ ਹੈਗਾ। ਕਿ ਆਪਨ ਕਵਾਂਗੇ, ਕਿ ਬੱਚਾ ਹੁਸ਼ਿਆਰ। ਹੁਸ਼ਿਆਰ ਨੀ ਹੈਗਾ। ਹੁਸ਼ਿਆਰ ਵੀ ਬਹੁਤ ਹੈਗਾ ਹੈ।
ਅੱਛਾ
ਕਰਨਾ ਹੀ ਨਹੀਂ ਚਾਹੁੰਦਾ। ਪਤਾ ਨੀ ਕਿਉਂ? ਐਵੇਂ ਤੇ ਹੁਸ਼ਿਆਰ ਏ। ਹਰ ਗੱਲ ਚ ਵਧੀਆ ਪੜ੍ਹਾਈ ਕਰ ਲੈਂਦਾ ਹੈ। ਬਸ ਬੋਲ ਹਿੰਦੀ। ਲੈਂਗੁਏਜ ਵੀ ਅੱਛੀ ਹੈਗੀ ਹੈ। ਰੀਡਿੰਗ ਵੀ ਅੱਛੀ ਕਰਦਾ ਹੈ, ਬਸ ਮਸਤੀਆਂ ਅੱਤ ਨਾ ਬੜੀਆਂ ਨੇ ਇਹਦੀਆਂ।
ਤੇ ਅੱਜ ਦਾ ਕਿਹੜਾ ਹੋਮਵਰਕ ਦਿੱਤਾ ਤੁਸੀਂ ਇਹਨੂੰ?
ਅੱਜ ਦਾ ਹੋਮਵਰਕ ਔਨੁ ਤੁਸੀਂ ਉਹਦੀ ਬੁੱਕ ਦੇਖ। ਅੱਜ ਕਿੱਧਰ ਆਇਆ ਤੁਹਾਡਾ ਫੋਨ ਮੈਂ ਤੁਹਾਨੂੰ ਕਿਸ ਵਾਸਤੇ। ਲਗਾਇਆ, ਮੁੰਡਾ ਆਇਆ ਕਿੱਦਣ ਏ? ਤਿੰਨ ਦਿਨ ਹੋ ਗਏ ਨੇ, ਤੁਸੀਂ ਇਂਦੇ ਕੋਲ ਇਂਦੇ। ਕਲਾਸਮੇਟ ਹੈਗਾ ਨਾ ਜੋ ਉਹਨੂੰ ਫੋਨ। ਦੀ ਮੰਮੀ ਨਾਲ ਤੁਸੀਂ ਗੱਲ ਕਰ ਲਓ। ਮੈਂ ਉਹਨਾਂ ਨਾਲ ਗੱਲ ਕਰ ਲਿੱਤੀ ਸੀ। ਕਿ ਬਈ ਉਹ ਮੁੰਡੇ ਦੀ ਮੰਮੀ ਦਾ। ਫੋਨ ਆਏਗਾ ਤੇ ਤੁਸੀਂ ਉਹਨੂੰ ਥੋੜਾ ਜਿਹਾ ਹੋਮਵਰਕ ਸੈਂਡ ਕਰ ਲੈਣਾ। ਹੁਣ ਦੇਖੋ ਅਗਰ ਤੁਹਾਡਾ ਮੁੰਡਾ ਸਕੂਲ ਨੀ ਆਰਿਹਾ ਨਾ ਚਾਰ ਦਿਨ ਥੋੜਾ ਬੱਚਾ ਸਕੂਲ ਨੀ ਆਉਂਦਾ ਚਾਰ ਦਿਨ ਦੇ ਬੱਚੇ ਦਾ ਹੋਮਵਰਕ ਵੀ ਪੈਂਡਿੰਗ ਹੋ ਜਾਂਦਾ। ਹੁਣ ਤੁਹਾਨੂੰ ਚਾਹੀਦਾ ਹੈਗਾ ਤੁਹਾਡਾ ਬੱਚਾ ਸਕੂਲ ਨੀ ਆ ਰਿਹਾ ਤੁਸੀਂ ਕਿਸੇ ਕੋਲ ਹੋਮ ਲੈ ਕੇ ਕਮ ਸੇ ਕਮ ਹੋਮਵਰਕ ਤਾਂ ਕੰਪਲੀਟ ਕਰਵਾਓ ਨਾ।
ਹਾਂਜੀ ਹਾਂਜੀ।
ਬੱਚੇ ਦਾ ਹੋਮਵਰਕ ਕੰਪਲੀਟ ਕਰਵਾਵਾਂ, ਕਿ ਤੁਹਾਡੇ ਬੱਚੇ ਨੂੰ ਅੱਗੂ ਦਾ ਪੜ੍ਹਾਵਾਂ। ਅੱਗੇ ਤਾਂ ਹੁਣ ਸਾਡਾ ਅਗਰ ਇੱਕ ਇੱਕ ਬੱਚੇ ਨੂੰ ਮੈਂ ਹੋਮਵਰਕ ਕਰਾਉਣ ਲੱਗ ਗਈ, ਤੇ ਸਾਡਾ ਤੇ ਅੱਗੇ ਦਾ ਕੋਰਸ ਹੀ ਕੰਪਲੀਟ। ਨਹੀਂ ਹੋਣਾ ਫਿਰ। ਫਿਰ ਹੁਣ ਇੱਕ-ਇੱਕ ਬੱਚੇ ਦੇ ਪਿੱਛੇ ਤੇ ਲੱਗ ਨਹੀਂ ਸਕਦੀ ਮੈਂ।
ਮੈਂ ਸੋਚਦੀ ਪਈ ਸ। ਕਿ ਬੱਚੇ ਨੂੰ ਆਪਣੇ ਕੋਚਿੰਗ ਲਵਾਵਾਂ। ਤੇ ਤੁਸੀਂ ਅਗਰ ਸੋਚਿਓ ਤੇ ਪੜ੍ਹਾ ਸਕਦੇ ਹੋ ਤੁਸੀਂ?
ਹਾਂਜੀ ਮੈਂ ਤੁਹਾਡੀ ਗਲੀ ਦੇ ਪਿੱਛੇ ਰਹਿੰਦੀ ਹਾਂ ਤੁਸੀਂ ਤਾਂ ਮੈਨੂੰ ਜਾਣਦੇ ਹੀ ਹੋ। ਉਹ ਤੁਹਾਡਾ ਮੁੰਡਾ ਸਾਰਾ ਦਿਨ ਤਾਂ ਮੇਰੇ ਮਹੱਲੇ ਚ ਖੇਲਦਾ ਰਹਿੰਦਾ ਹੈ।
ਨਹੀਂ, ਮੈਂ ਸੋਚਦੀ ਪਈ ਹਾਂ ਕਿ ਮੈਂ ਤੁਹਾਡੇ ਇੱਥੇ ਭੇਜ। ਸਮਾਂ ਤਾਂ ਤੁਸੀਂ ਕੋਚਿੰਗ ਪੜ੍ਹਾ ਦਿਓ ਨਾ।
ਹਾਂ, ਤੇ ਮੈਂ ਟਿਊਸ਼ਨ ਲੈਦੀ ਹਾਂ ਮੇਰੇ ਤੇ ਹੋਰ ਵੀ ਬੱਚੇ। ਆਉਂਦੇ ਨੇ। ਜੇ ਤੁਸੀਂ ਅਗਰ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਹੋ। ਤੇ ਭੇਜ ਦੇ ਨਾ। ਅੱਜ, ਅੱਜ ਤੂੰ ਅੱਜ ਸ਼ਾਮੀ। ਅੱਜ ਅਗਰ ਤੁਹਾਡਾ ਬੱਚਾ ਬਿਮਾਰ ਹੈ ਤੁਸੀਂ ਕਹਿ ਰਹੇ ਹੋ।
ਮੈਂ ਕੱਲ ਤੋਂ ਸ਼ੁਰੂ ਕਰਾਂਗੀ। ਹਾਂਜੀ, ਤੇ ਕਿੰਨਾ ਫੀਸ ਲੈਂਦੇ ਹੋ ਤੁਸੀਂ? ਕਿੰਨੀ ਫੀਸ?
ਫੀਸ ਦਾ ਹੁਣ ਤੁਸੀਂ ਮੇਰੇ ਇੱਧਰ ਆਓ, ਤੇ ਮੈਂ ਫਿਰ ਡਿਸਕਸ ਕਰਾਂਗੀ ਕਿਉਂਕਿ ਹੁਣ ਫੀਸ ਤੇ ਹੁਣ ਅੱਜ ਕਿੰਨਾ ਲੋਡ ਲੈਣਾ ਪੈਂਦਾ ਹੈ। ਹਾਂਜੀ, ਹੁਣ ਪਰ ਸਟੂਡੈਂਟ ਮੇਰਾ ਚਾਰਜਸ ਪਰ ਸਟੂਡੈਂਟਸ ਏਟ ਹੰਡਰੇਡ, ਨਾਈਨ ਹੰਡਰੇਡ ਹੈਗਾ ਹੈ। ਥਾਊਜੈਂਡ ਵੀ ਹੈਗਾ। ਪਰ ਹੁਣ ਥੋੜ੍ਹਾ ਹੁਣ ਆਪਣੀ ਜਾਣ ਪਹਿਚਾਣ ਹੈ। ਹੁਣ ਬੱਚਾ ਹੈ। ਤੇ ਮੈਂ ਇਹਦੇ ਪਾਪਾ ਨੂੰ ਵੀ ਚੰਗੀ ਤਰ੍ਹਾਂ ਜਾਣਨੀ ਹਾਂ ਤੁਹਾਡੇ ਬੱਚੇ ਦੇ ਤੇ। ਫਿਰ ਮੈਂ ਹੁਣ ਤੁਹਾਨੂੰ ਏਟ ਹੰਡਰਡ ਤੁਹਾਡੇ ਬੱਚੇ ਨੂੰ ਪੜ੍ਹਾ ਦਾਂਗੀ।
ਹਮ-ਹਮ
ਹੈਣਾ
ਥੋੜਾ-ਥੋੜਾ ਕੰਮ ਨਹੀਂ ਕਰ ਸਕਦੇ?
ਮੈਂ ਨ ਹੋਰ ਕਿੰਨਾ ਕਾਂਜੀ, ਤੁਸੀਂ ਦੂਸਰੇ ਟੁਸ਼ਨ ਲਗਾਓਗੇ, ਤੇ ਓਥੇ ਤੁਹਾਨੂੰ ਪਤਾ, ਕਿੰਨੀ ਕਿੰਨੀ ਫੀਸਾਂ ਹੈਗੀਆਂ ਨੇ।
ਹਾਂਜੀ ਹਾਂ।
ਪਿਰ, ਹੁਣ ਮੇਰਾ ਕੀ ਐਗਾਅ, ਮੈਂ ਹਰ ਬੱਚੇ ਨੂੰ ਪਰਸਨਲੀ ਦੱਸ ਦੱਸ ਨੀਆ, ਬੱਚੇ ਨੂੰ ਫੋਨ ਲਗਾ ਕਰ, ਹਰ ਬੱਚ ਬੱਚੇ ਦੇ ਮਾਂ ਪਿਓ ਨੂੰ ਫੋਨ ਲਗਾ ਕਰ, ਮੈਂ ਦੱਸਨੀਆ ਕਿ ਤੁਹਾਡਾ ਬੱਚਾ ਪੜ੍ਹ ਨੀ ਰਿਹਾ। ਹਰ ਬੱਚੇ ਤੇ ਮੈਂ ਫੋਕਸ ਕਰ ਰਹੀ ਨੀਆ, ਹੋਰ ਕੋਈ ਤੋਂਨੂੰ ਟੀਚਰ ਇਸ ਤਰ੍ਹਾਂ ਨੀ ਮਿਲ ਮਿਲੇਗਾ ਕਿ ਤੁਹਾਨੂੰ ਵਾਰ-ਵਾਰ ਕੋਲ ਕਰੇਗਾ। ਹੁਨ ਮੈਂ ਸਕੂਲ ਦੇ ਵੀ ਪ੍ਰੋਬਲਮਸ ਅਸਤੇ ਤੁਹਾਡੇ ਲੋਕਾਂ ਨੂੰ ਕੋਲ ਕਰ ਰਹੀ ਹਾਂ। ਨਹੀਂ, ਬੱਚੇ ਦਾ ਭਵਿੱਸ਼ ਨਹੀਂ ਖ਼ਰਾਬ ਹੋਣਾ ਚਾਹੀਦਾ।
ਹਾਂਜੀ ਹਾਂਜੀ। ਸਹੀ, ਹਮ ਹਮ।
ਕਰਕੇ
ਠੀਕਐ, ਮੈਂ ਸ਼ਾਮੀ
ਕਰਨਾ ਹੈਗਾ
ਮੈਂ ਸ਼ਾਮੀ, ਫੇਰ ਵੇਚ ਅ ਮੈਂ ਆਪ ਆਵਾਂਗੀ। ਸ਼ਾਮੀ, ਤੁਹਾਡੇ ਨਾਲ ਗੱਲ ਕਰ, ਡਿਸਕਚ ਕਰਕੇ, ਫਿਰ ਮੈ ਕੱਲ ਵੇਚ ਆਂਗੇ, ਅਪਨੇ ਬੱਚੇ ਨੂੰ, ਅਨ
ਠੀਕ ਹੈ, ਤੁਸੀਂ ਸ਼ਾਮੀ ਆਓ, ਤੇ ਮੈਂ ਕਹਿ ਰਹੀ ਸੀ, ਅਗਰ ਤੁਸੀਂ ਸ਼ਾਮੀ ਆਓਗੇ ਨਾ, ਤੇ ਅਪਨੇ ਬੱਚੇ ਨੂੰ, ਜਦੋਂ ਭੇਜੋਗੇ, ਤੇ ਓਦੇ ਨਾਲ-ਨਾਲ ਟੁਸ਼ਨ ਟੁਸ਼ਨ ਦੀ ਇਕ ਅਲਗ ਤੋਂ ਕੋਪੀ ਲੈ ਕਰ ਭੇਜਣਾ।
ਹਾਂਜੀ, ਹਾਂਜੀ ਜ
ਵੀ ਅਲਗ ਹੈ, ਕਿ ਮੈਥ ਵੀ ਅਲਗ ਹੈ।
ਹਂਜੀ ਹਾਂ।
ਹੋਰ ਇੰਗਲਿਸ਼ ਦੀ ਅਗ ਹੋ ਗਈ। ਹੋਰ ਇੱਕ, ਮੈਂ ਤੁਹਾਨੂੰ ਦੱਸਾਂਗੀ, ਇੱਕ ਦੋ ਬੁੱਕਸ ਬਾਰੋਂ ਪਰਚੇਸ ਕਰਨਾ, ਜਿਦੇ ਨਾਲ ਇਦਾ ਕਿ ਇੰਪਰੂਵਮੈਂਟ ਵੱਧੇਗਾ।
ਹਾਂਜੀ ਹਾਂ।
ਮੈ ਹੋਰ, ਮੈਂ ਤੁਹਾਨੂੰ ਰੋਜ਼ ਦਾ ਹੋਮਵਰਕ ਦੀ ਅਪਡੇਟ ਦਿਆ ਕਰਾਂਗੀ। ਤੁਸੀਂ ਉਹ ਹੋਮਵਰਕ ਇਨੂੰ ਰੋਜ਼ ਕਰਾਨਾ, ਅਗਰ ਤੁਸੀਂ ਕੋਪਰੇਟ ਕਰੋਗੇ, ਤਾਂ ਹੀ ਥੋਡਾ ਬੱਚਾ ਅੱਗੇ ਪੜ੍ਹ ਪਾਏਗਾ। ਨਹੀਂ ਤਾਂ ਫਿਰ, ਥੋੜ੍ਹਾ ਬੱਚਾ ਪੜ੍ਹ ਨੀ ਪਾਏਗਾ। ਠੀਕ ਹੈ ਭੈਣਜੀ। ਫੇਰ ਤੁਸੀਂ ਆਓ, ਮੈਨੂੰ ਕੋਈ ਕੋਲ ਆ ਪੇਰੈਂਟਸ ਦਾ ਮੈਂ ਗੱਲ ਕਰ ਲਈ। ਹ, ਠੀਕ ਹੈ ਜੀ। ਜੀ, ਜੀ। ਸਤਿ ਸ਼੍ਰੀ ਅਕਾਲ।